ਹਾਂਜੀ, ਸਤਿ ਸ੍ਰੀ ਅਕਾਲ ਹੋਰ ਠੀਕ ਹੋ।
ਤੇ ਤੁਸੀ ਦੱਸੋ ਕੀ ਹਾਲ ਚਾਲ?
ਵਧੀਆ, ਵਧੀਆ ਤੁਸੀਂ ਸੁਣਾਓ ਹੋਰ ਘਰ ਪਰਿਵਾਰ ਸਭ
ਸਭ ਵਧੀਆ ।
ਹੁੰ, ਬੱਸ ਅੱਜ ਮੈਨੂੰ ਲੱਗਦਾ ਛੁੱਟੀਆਂ ਪੈ ਗਈਆਂ ਬੱਚਿਆਂ ਦੀਆਂ।
ਹਾਂਜੀ ਤਾਂ ਹੀ ਤੇ ਇਹ ਵੀ ਬਸ ਬੈਠੇ ਦੇ ਨੇਂ ਹਾਂਜੀ ਹਾਂਜੀ ਉਹੀ ਯਾਰ ਸੁਣਦੇ ਨੀ ਬੋਲੀ ਜਾਂਦੀ ਮੈਂ ਕਿਸੇ ਦੀ ਕੌਲ ਆ। ਦੀ ਕਈ ਬਾਰ ਚੁੱਪ ਹੋ ਜਾਇਆ ਕਰੋ।
ਹੁੰ ਉਹ ਤਾ ਉਹ ਤਾਂ ਹੈ, ਹੀ ਬਸ ਬੱਚਿਆਂ ਨਾਲ ਆਪਣਾ ਹੋਂ ਉਹਨਾਂ ਨੂੰ ਉਹਨਾਂ ਨੂੰ ਕੀ ਪਾ ਉਹਨਾਂ ਨੂੰ ਕੀ ਐ ਉਹਨਾਂ ਨੇ ਆਪਣੀਆਂ ਮਸਤੀ ਕਰਨੀ।
ਹਾਂਜੀ ਹੁਣ ਉੱਠੇ ਨੇ ਪਤਾ ਹੈ ਸਾਢੇ ਗਿਆਰਾਂ ਵਜੇ ਉੱਠੇ ਨੇਂ ਉਹ ਵੀ ਇੰਨੀ ਲੇਟ।
ਹਮ ਬਸ ਉਹੀ ਹੈ ਨਾ ਬੱਚਿਆਂ ਨੇ ਤਾਂ ਹੁਣ ਬੱਚਿਆਂ ਨੇ ਤੇ ਇਹਦਾਂ ਹੀ ਕਰਨਾ ਏ ਕਿਉਂਕਿ ਉਹਨਾਂ ਨੂੰ ਛੁੱਟੀਆਂ ਪੈ ਗਈਆਂ। ਤੇ ਹੁਣ ਆਏ ਆਂ ਹੁਣ ਸਾਡੇ ਵਰਗੇ ਕੇਆ ਏ ਬਸ, ਬਸ ਮਾਵਾਂ ਨੂੰ ਪੇਰੈਂਟਸ ਨੂੰ ਚਾਹੀਦਾ ਕਿ ਬਈ ਜਲਦੀ ਉੱਠ ਜਾਈਏ। ਕਿਉਂਕਿ ਫੇਰ ਸਾਰਾ ਦਿਨ ਬੱਚਿਆਂ ਤੰਗ ਕਰਨਾ ਹੁੰਦਾ ਹੈ। ਸੁਵੇਰੇ ਸੁਵੇਰੇ ਮਤਲਬ
ਹਾਂ, ਬਿਲਕੁਲ, ਬਿਲਕੁਲ ਕਈ ਹੁੰਦੀ ਐਂ ਬਿਲਕੁਲ ਲੇਟ ਉੱਠਨਾ ਐ ਸਾਰੇ ਕੰਮ ਲੇਫ਼ ਸਾਰਾ ਦਿਨ ਲੱਗੇ ਰਹਿਣਾ ਐ।
ਹਾਂ ਫੇਰ ਸਾਰਾ ਦਿਨ ਏਹੀ ਹੈ ਨਾ, ਹਾਂ ਹੂੰ, ਚੱਲ ਏਦਾਂ ਹੀਗੇ ਕਿ ਚੱਲ ਆਪਾਂ ਉੱਠ ਕੇ ਆਪਣਾ ਰੋਟੀ ਪਾਨੀ ਨੂੰ ਥੋੜਾ ਰੋਟੀ ਪਾਣੀ ਜਲਦੀ ਬਣਾ ਲਈਏ ਫਿਰ ਦਾ ਹਾਂ ਫੇਰ ਬੱਚਿਆਂ ਨੇ ਸਾਰਾ ਦਿਨ। ਦਿਮਾਗ ਹੀ ਖਾਣਾ ਐ। ਵਹਿ ਦੋ ਤੇ ਉਹ ਦੋਵੇ। ਹਾਂ ਸਕੂਲ ਰਹਿੰਦੇ ਆ ਤੇ ਠੀਕ ਰਹਿੰਦੇ ਨੇ ਘਰ ਉਹਨਾਂ ਨੂੰ। ਭੁੱਖ ਵੀ ਜਲਦੀ ਲੱਗ ਜਾਂਦੀ ਆ ਬੱਚਿਆਂ ਨੂੰ, ਹੂੰ।
ਕੁਛ
ਹੂੰ ਉਹ ਤੇ ਹੈ ਹੀ, ਹੂੰ, ਬਸ ਉਹੀ ਹੈ ਨਾ ਹੁਣ ਮੈਂ ਸਾ ਹੁਣ ਅਸੀਂ ਸੀਗੇ ਹੁਣ ਮੇਰੇ ਤਾਂ ਸੁੱਖ ਨਾਲ ਬੱਚੇ ਥੋੜੇ ਵੱਡੇ ਆ ਕੋਲੇਜ ਵਗੈਰਾ ਜਾਂਦੇ ਸੀ। ਤੇ ਹਾਂ। ਉਹ ਹੁਣ ਉਹਨਾਂ ਦੇ ਡੈਡੀ ਲੈ ਜਾਂਦੇ ਆ ਫੈਕਟਰੀ ਵਗੈਰਾ। ਤੇ ਉਹੀ ਆ ਨਾ ਫੇਰ ਉਹ ਆਪ ਨੂੰ ਤਾਂ ਹੁਣ ਆਪ ਨੂੰ ਉੱਠਣਾ ਪੈਂ ਮੈਂ ਹੁਣ ਆਪ ਸਵੇਰੇ ਉੱਠਦੇ ਆ ਜਲਦੀ ਉਠ ਤੇ ਆਂ ਸਾਡੇ ਉੱਠਣ ਦੇ ਜਲਦੀ ਉੱਠਣ ਦੇ ਵੀ। ਫ਼ੈਦੇ ਹੈਗ ਕਿ ਐ ਕਿ ਆਪਾਂ ਜਲਦੀ ਉੱਠਾਂਗੇ ਆਪਣਾ ਘਰ ਦਾ। ਕੰਮ ਥੋੜਾ ਜਲਦੀ ਹੋਜੇਗਾ। ਆਪਣਾ ਨਾਸ਼ਤਾ ਪਾਣੀ ਜਲਦੀ ਹੋਏ ਫਿਰ ਉਸ ਤੋਂ ਬਾਅਦ ਆਪਣਾ। ਲੰਚ ਵਗੈਰਾ ਅਸੀਂ ਸਵੇਰੇ ਉੱਠ ਕੇ ਪਾਠ ਪੂਜਾ ਵੀ ਕਰ ਸਕਦੇ ਆ।
ਸਹੀ ਗੱਲ ਏ, ਸਹੀ ਗੱਲ ਏ, ਹੋਰ ਸਾਰੇ ਕੰਮ ਹੋ ਜਾਂਦੇ ਇੱਕ ਜਨਾਨੀ ਨੂੰ ਪਾਠ ਪੂਜਾ ਗੁਰਦੁਆਰੇ ਤਾਂ ਬਈ ਜ਼ਰੂਰ ਜਾਣਾ ਚਾਹੀਦਾ ਐ।
ਹਾਂ ਤਾਂਹੀ ਹੋਏ ਜਾਤਾ ਹਾਂ ਦ ਇਥੇ ਅਸੀਂ ਚੌਵੀ ਘੰਟੇ ਸਾਰਾ ਦਿਨ ਰਸੋਈ ਵਿੱਚ ਹੀ ਬੜੇ ਰਹਿੰਨੇ ਆਂ। ਤੇ ਦਸ ਪੰਦਰਾਂ ਮਿੰਟ ਸਾਨੂੰ ਇਹਦੇ ਵਾਸ ਇਥੋਂ ਵੀ ਕੱਢਣੇ ਪੈਣੇ ਐ। ਜ਼ਰੂਰੀ ਏ ਹੂੰ। ਤੇ
ਹੋਰ ਨਹੀਂ ਬੱਚਿਆਂ ਵਾਸਤੇ ਹੀ ਕਰ ਲਈਏ ਤੇ ਵੇਖਨ ਸਾਨੂੰ। ਕਿ ਮਾਂ ਪਿਓ ਗੁਰਦੁਆਰੇ ਜਾਂਦੇ ਅਸੀਂ ਵੀ ਜਾਵਾਂਗੇ ਇਹੀ ਸੀ ਮਿਲ ਜਾਂਦੀ ਪਿੱਛੇ ਹਾਂਜੀ ਹਾਂਜੀ
ਹਮ ਚਲੋ ਹਾਂ ਉਹ ਤਾਂ ਹੈ ਹੀ, ਦੇਰ ਨਾਲ ਉਹੀ ਹੈ ਨਾ ਜਲਦੀ ਆਪਾਂ ਜਲਦੀ ਵਿਹਲੇ ਹੋਜਗੇ ਤੇ ਜਲਦੀ ਆਪਾਂ ਸੋਵਾਂਗੇ, ਰਾਤੀ ਫੇਰ ਜਲਦੀ ਉੱਠਾਂਗੇ ਹੁਣ ਸਾਡੇ ਹੈਗੇ ਨੇ ਵੱਡੇ ਭਾਈ ਸਾਹਿਬ ਨੇ ਤੇ ਉਹ ਮਤਲਬ ਹਾਂ ਉਹ ਸਗੋਂ ਸਾਨੂੰ ਕਹਿੰਦੇ ਨੇ ਕਿ ਵੀ ਤੁਸੀਂ ਵੀ ਉੱਠਿਆ ਕਰੋ ਤੇ ਹਾਂ। ਉਹ ਤਿੰਨ ਵਜੇ ਮਤਲਬ ਤਿੰਨ ਵਜੇ ਉੱਠ ਜਾਂਦੇ ਨੇ ਤੇ ਆਪਣਾ ਗੁਰਦੁਆਰਾ ਸਾਹਿਬ ਜਾਂਦੇ ਨੇ ਫਿਰ। ਸਵੇਰੇ ਅੰਮ੍ਰਤ ਵੇਲਾ ਹਾਂ ਅਮ੍ਰਤ
ਵਧੀਆ ਗੱਲ ਹੈ
ਹੂੰ, ਉਹ ਵੀ ਹੈਗਾ ਨਾ ਅਸੀਂ ਉਹਨਾ ਉਹ ਜਾਣਦੇ ਆ ਤੇ ਸਾਡਾ ਕੀਤਾ, ਕੀਤਾ ਸਾਡਾ ਵੀ ਸਫਲ ਹੋਜੇ ਹਾਂ ਹੁਣ ਵੱਡਾ ਬੰਦਾ ਤੇ ਜਾ ਕੇ ਸਾਰਿਆਂ ਵਾਸਤੇ ਅਰਦਾਸਾਂ ਕਰਦਾ ਨਾ ਹੈਲੋ ਹੈਲੋ। ਹੈਲੋ
ਹੈਲੋ ਹਾਂਜੀ ਹਾਂਜੀ
ਕੀ ਗੱਲ? ਆਵਾਜ਼ ਬੰਦ ਹੋ ਗਈ ਸੀ।
ਫੋਨਾਂ ਚ ਅੱਜ ਕੱਲ੍ਹ
ਆਂ ਅੱਛਾ ਹ ਪਈ ਤਾਂ ਤਾ ਹੁਣ ਸਾਡੇ ਵਾਸਤੇ ਕੋਈ ਮਤਲਬ ਵੱਡਾ ਬੰਦਾ ਜਾਂਦਾ ਹੈ, ਚੱਲ ਉਹ ਤੇ ਵੱਡੇ ਬੰਦੇ ਨੂੰ ਤੇ ਸਾਰਿਆਂ ਵਾਸਤੇ ਅਰਦਾਸਾਂ ਕਰਨੀ ਹੈ ਨਾ, ਕਾਮਯਾਬ ਸਾਡੇ ਵਾਸਤੇ, ਬੱਚਿਆਂ ਵਾਸਤੇ।
ਸਹੀ ਗੱਲ ਏ, ਸਭ ਦੀ ਅਰਦਾਸ
ਹੂੰ, ਸਾਡੇ ਹੁਣ ਸਗੋਂ ਅੱਜ ਕੱਲ੍ਹ ਮਤਲਬ ਗੁਰਦੁਆਰਿਆਂ ਵਿੱਚ ਚੀਲੀਏ ਸ਼ੁਰੂ ਹੋਏ ਦੇ ਨੇ
ਹਾਂਜੀ ਇਹ ਬੜਾ ਹੋਯਾ ਹੈ ਹਾਂਜੀ ਜ ਹਾਂਜੀ ਦੇਖਣੀ ਹ ਮੈਂ ਜਨਾਨੀ ਆ ਚਾਹਦੀ ਹਾਂ ਪਾਠ ਤੇ ਹਿੰਮਤ ਹੈ ਜੀ ਉਹਨਾਂ ਦੀ ਹੈਲੋ। ।
ਹੈਲੋ
ਹਾਂਜੀ ਹਾਂਜੀ
ਵੀ ਜਿਵੇਂ ਅਸੀਂ ਸਾਡੇ ਗੁਰੂਆਂ ਨੇ ਕਿਹਾ ਹੋਇਆ ਨਾ ਵੀ ਤੁਸੀਂ ਇੱਕ ਕਦਮ ਆਪਣਾ ਬਾਹਰ ਕੱਢੋ ਤੇ ਚਾਰ ਕਦਮ ਅਸੀਂ ਲੈਣ ਆਵਾਂਗੇ ਹਾਂ ਅੱਗੋਂ ਹਾਂ ਤੇ ਫੇਰ ਉਹ ਬਸ ਸਿਰਫ ਇੱਕ ਕੀ ਹਿੰਮਤ ਕਰਨੀ ਪੈਂਦੀ ਹੈ ਬਸ ਉਹ ਅਸੀਂ ਸੋਚਦੇ ਹਾਂ ਇੰਨੀ ਗਰਮੀ ਅਸੀਂ ਕਿੱਥੋਂ ਉੱਠਾਂਗੇ ਜਾਵਾਂਗੇ ਤੇ ਫੇਰ ਉਸ ਤੋਂ ਬਾਅਦ ਹੁਣ ਹਾਂ ਉਹ ਤਾਂ ਹੈ। ਤੇ ਸਾਨੂੰ ਹੁਣ ਦੇਖਣਾ ਚਾਹੀਦਾ ਸਾਡੇ ਗੁਰੂਆਂ ਨੇ ਇੰਨੀ ਗਰਮੀ ਚ ਇੰਨਾ ਕੁਛ ਕੀਤਾ ਤੇ ਅਸੀਂ ਤੇ ਮਹੀਨਾ ਸਵਾ ਮਹੀਨਾ ਪਾਠ ਤੇ ਨਹੀਂ ਜਾ ਸਕਦੇ।
ਸਹੀ ਗੱਲ ਹੈ ਜੀ ਬਿਲਕੁਲ ਸਾਨੂੰ ਬੱਚਿਆਂ ਨੂੰ ਵੀ ਇਤਿਹਾਸ ਨਾ ਦੱਸਣਾ ਚਾਹੀਦਾ ਚਾਹੀਦਾ ਅਪਣਾ ਸਾਰਾ ਸਾਨੂੰ ਦੇਖ ਦੇਖ ਕੇ ਬੱਚੇ ਵੀ ਆਲਸੀ ਹੋਈ ਜਾਂਦੇ ਫ
ਹਾਂ ਉਹ ਤੇ ਹੈ ਹੀ, ਕਹਿੰਦੇ ਨੇ ਗੁਰਦੁਆਰਿਆਂ ਚ ਅੱਲਾਓਸਮੇਂਟ ਕਰਦੇ ਨੇ ਕਿ ਵੀ ਆਪਣੇ ਬੱਚੇ ਵੀ ਨਾਲ ਲੈ ਕੇ ਆਓ ਆਪਣੇ ਬੱਚਿਆਂ ਨੂੰ ਵੀ ਲੈ ਕੇ ਜਾਓ ਹਾਂ ਬਸ ਕਈ ਬੱਚੇ ਹੁੰਦੇ ਆ ਜਿਹੜੇ ਮਾਂਪ ਪਿਓ ਨਾਲ ਜਾਂਦੇ ਹੈ, ਤੇ ਕਦੇ ਸਾਡੇ ਬੱਚੇ ਕਦੇ ਚਲੇ ਜਾਂਦੇ ਸਾਡੇ ਨਾਲ ਵੀ। ਤੇ, ਕਦੇ ਫੇਰ ਉਹ ਥੋੜਾ ਜਦੋਂ ਕੋਈ ਖੇਡਣ-ਕੁੜਣ ਵਾਲੇ ਬੱਚੇ ਆ ਜਾਂਦੇ ਏ।
ਸਹੀ ਗੱਲ, ਨਹੀਂ ਮੇਰਾ ਬੇਟਾ ਤਾਂ ਨਾ ਬਿਲਕੁਲ ਵੀ ਨੀ ਜਾਂਦਾ ਹੁਣ, ਪਹਿਲੇ ਮੈਂ ਸਵੇਰੇ ਚਲੇ ਜਾਂਦੀ ਸੀ ਹੁਣੈਂ ਸਵੇਰ ਜਾਂਦੀ ਹੁ ਮੈਂ ਸੋਚਦੀ ਸ਼ਾਮੀ ਤੇ ਬੱਚੇ ਨਾਲ ਲੈ ਕ ਜਾਵਾਂ ਸ਼ਾਮੀ ਥੋੜ੍ਹੀ ਦੇਰ ਲੈ ਨਾ ਤੇ ਮੇਰੇ ਹਸਬੈਂਡ ਤਾਂ ਲੇਟ ਆਉਂਦੇ ਨੇ। ਹੈਲੋ ਕਿ
ਹਾਂਜੀ ਮੈਂ ਫੈਕਟਰੀ ਵਗੈਰਾ ਚ ਤਾਂ ਟੈਮ ਲੱਗ ਹੀ ਜਾਂਦਾ ਹੈ।
ਹਾਂਜੀ ਉਹ ਫੈਕਤਰੀਓ ਲੇਟ ਆਂਦਾ, ਹਾਂਜੀ ਜੀ ਬਸ ਫੇਿਰ ਮੈਂ ਲ ਕਹਿੰਦਾ ਮੈਂ ਹੀ ਲੈਜਗੀ ਬੱਚਿਆਂ ਨੂੰ ਮੱਥਾ ਟੇਕਾ ਲੇਆਵਾਂਗੇ, ਉਹ ਵੀੇ ਏ ਬੇਟਾ ਨਾ ਸਵਿੰ ਜਾਂਦਾ ਉਧਰੋਂ ਦੇਹ ਥੱਕਿਆ ਹੋਇ ਆਂਦਾ ਤੇਹ ਖਚੜੀਆਂ ਦੀ ਹੁੰਦੀਆਂ ਨੇ ਉਹਦੀਆਂ ਪੂਰੀਆਂ ਨਾ ਔਰ ਥਕਾਵਟ ਫੇਿਰ ਮੈਂਨੂੰ ਉਹਦੇ ਕਰਕੇ ਰੁਕਣੀਆਂ ਮੈਂ ਕਿ ਨਹੀਂ ਉਹਨੂੰ ਕੁੱਛ ਦੇ ਦੂ ਕੇ ਨਾ ਫਿਰ ਜਾਵਾਂਗੇ
ਹਾਂ ਮੈਂ ਵੀ ਹੁਣ ਪਾਇਆ ਹੋਣਾ ਤੁਸੀਂ
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਨਹੀਂ ਇਹਨਾਂ ਛੁਟੀਆਂ ਤੇ ਅਸੀਂ ਨਹੀਂ ਪਾਇਆ ਮੈਂ ਛੁੱਟੀਆਂ ਤੋਂ ਪਹਿਲੇ ਪਾ ਤਾ। ਸਗੋਂ ਕਹਿ ਰਹੇ ਸੀ ਛੱਟੀਆਂ ਤੇ ਜਾਣਾ ਅਸੀਂ। ਕਿ ਨਹੀਂ ਦੀਦੀ ਔਰ ਦੀਦੀ ਦੇ ਬੱਚੇ ਹੈ ਵੇ, ਮਨ ਫਿਰ ਬੱਚੇ ਦਾ ਬੇਈਮਨ ਹੋ ਜਾਂਦਾ ਕਿ ਨਹੀਂ।
ਹਾਂ ਉਹ ਤੇ ਹੈ ਫੇਰ ਉਹਨਾਂ ਕੁੜੀਆਂ ਨੇ ਵੀ
ਹਾਂਜੀ ਜੀ, ਮੈਂ ਇਸ ਤੇ ਤੇ ਪਹਿਲੇ ਪਾ ਤਾ, ਤੇ ਹੋ ਕੇ ਆ ਗੀ ਸੀ ਸੈਵੈਂਟੀ ਐਟੀ। ਆਗੀ ਇੱਕ ਸਵਿਮਿੰਗ ਨਾ ਸਭ ਤੋਂ ਵੱਡੀ ਚੀਜ਼ ਹੁੰਦੀ ਏ ਔਰ ਸਭ ਤੋਂ ਜ਼ਿਆਦਾ ਮਿਹਨਤ ਲੱਗਦੀ ਸਵਿਮਿੰਗ ਚ, ਇਹ ਤਾਂ ਬੱਚੇ ਦੀ, ਮੇਰੇ ਬੱਚੇ ਦੀ ਟਚਵੁਡ ਬਿ੍ਯੂਟੀ ਬਹੁਤ ਅੱਛੀ ਹੈ। ਕੀ ਸਹੀ ਚੱਲਦਾ ਵਾ ਨਹੀਂ ਤਾਂ ਕਈ ਮੇਰੀ ਜੇਹੜੀ ਦਰਨੀ ਬੋਲਦੀ ਹੈ ਨਾ, ਕਹਿੰਦੇ ਉਹਦਾ ਬੇਟਾ ਤਾਂ ਨਾਲ ਹੀ ਬਿਮਾਰ ਹੋ ਗਿਆ ਸੀ, ਨਾਲ ਹੀ ਬੁਖਾਰ ਚੜ ਗਿਆ ਸੀ।
ਅੱਛਾ, ਨੀ ਇਹ ਨਾ ਚੀਜ਼ਾਂ ਸਾਨੂੰ ਨਾ ਬੱਚਿਆਂ ਨੂੰ ਸਿਖਾਨਿਆ ਜਰੂਰੀ ਵੀ ਇ, ਵਾਹਿਗੁਰੂ ਨਾ ਟੈਮ ਇਹ
ਸਹੀ ਹੈ। । ਹੈਲੋ।
ਹਾਂਜੀ। ਤੇ ਹੂੰ, ਮੈਂ। ਮੈਂ ਕਹਿਆ ਅਸੀਂ ਵੀ ਬੱਚਿਆਂ ਨੂੰ ਸਾਰੀ ਚੀਜ਼ ਸਾਨੂੰ ਸਿਖਾਉਣੀ ਚਾਹੀਦੀ ਏ। ਵੀ, ਮਾ ਬਾਈ ਚਾਂਸ ਕੰਮ ਆ ਤੇ ਅੱਗੋਂ ਖੇਡਾਂ ਖੁਡਾਂ ਵੀ ਬੱਚਿਆਂ ਦੀਆਂ ਹਾਂ ਅੱਗੋ ਕਿਦਾ ਵਿੱਚ ਵੀ ਤਾਂ ਲੈਂਦੇ ਨੇ, ਏ ਸ਼ਾਹੀ ਖੇਡਾਂ ਆਂਦੀਆਂ ਜਿਵੇਂ ਉਹਨਾਂ ਵਿੱਚ ਤੇ ਤਰਾਕੀ ਵਗੈਰਾ ਕਿੱਡੀ ਸੋਹਣੀ ਕਰਦ
ਸਹੀ ਗੱਲ ਏ ਹੁਣ ਹੁਣ ਕੱਲ ਮਜ਼ਾਕ ਕਰਦੇ ਪਏ ਸੀ ਹਸਬੈਂਡ ਕਹਿੰਦੇ ਓਲੰਪਿਕ ਚ ਨਾ ਤੈਰਾਕੀ ਵੀ ਹੈਗੀ ਐ। ਸਵਿਮਿੰਗ ਵੀ ਹੈਗੀ ਐ, ਹੁਣ ਵੀ ਤਾਂ ਕੱਲ ਚਾਰ ਬੱਚਿਆਂ ਦੀ ਸਵਿਮਿੰਗ ਹੋਈ ਹੈ ਤੇ ਉਹਦੇ 'ਚ ਮੇਰਾ ਮੇਰਾ ਬੇਟਾ ਸੈਕਿੰਡ ਆਇਆ। ਤੇ ਉਹ ਫਿਰ ਸਾਨੂੰ ਸੁਣ ਕੇ ਅੱਛਾ ਲੱਗਿਆ, ਮੈਂ ਕਿਹਾ ਚਲ ਤੇਰੇ ਸਕੂਲ 'ਚ ਕੋਈ ਕੋਮਪੀਟਿਸ਼ਨ ਵਗਰਾ ਕੁਛ ਵੀ ਹੋਏਗਾ ਤੂੰ ਸਵੀਮਿੰਗ ਚ ਪਾਰਟੀਸਿਪੇਟ ਕਰੀਂ।
ਹਾਂ ਨੀ ਏਦਾਂ ਹੀ ਬੱਚੇ ਅੱਗੇ ਜਾਂ ਤੇ ਹੈਨਾ, ਏਦਾਂ ਹੀ ਜਾਂਦੇ ਆ ਬੱਚੇ, ਅ ਪਹਿਲਾਂ ਅਸੀਂ ਸਿਖਾਵਾਂਗੇ ਫੇਰ ਸਕੂਲਾਂ ਵਿੱਚ ਹੋਣਗੀਆਂ ਸਕੂਲਾਂ ਵਿੱਚ ਫਸਟ ਨੰਬਰ ਤੇ ਆਣਗੇ। ਫੇਰ ਅੱਗੋਂ ਦੇ ਅੱਗੋਂ ਲੈ ਕੇ ਜਾਂਦੇ ਰਹਿੰਦੇ ਆ ਬੱਚਿਆਂ ਨੂੰ। ਤੇ ਬੜੀ ਅ ਹਾਂ। ਬੜੀਆਂ ਅੱਛੀਆਂ ਲੱਗਦੀਆਂ। ਜਦੋਂ ਅਹ ਇਹ ਕਾਫ਼ੀ ਦੇਰ ਤੇ ਹੈ ਨਾ ਸ਼ਾਇ ਏਸ਼ੀਆਈ ਖੇਡਾਂ ਹੁੰਦੀਆਂ ਨੀ ਹੁੰਦੀਆਂ ਸੀ ਨਾ ਤੇ ਹਾਂ ਉਹ ਨਾ ਅਸੀਂ ਬੜਾ ਦੇਖਦੇ ਸੀ ਮੈਨੂੰ ਬਹੁਤ ਅੱਛੀਆਂ ਲੱਗਦੀਆਂ ਸੀ ਕੁਵਾਰਿਆ ਹੁੰਦਿਆਂ ਸੀ ਬੜਾ ਵੇਖਦੇ ਸੀ ਉਹ ਤੇ ਮੈਨੂੰ ਬੜੇ ਪਿਆਰੇ ਲੱਗਦੇ ਸੀ, ਮੈਂ ਸਾਰਾ ਦਿਨ ਉਹੀਏ ਦੇਖ ਰਹਿੰਦੀ ਸੀ।
ਹਾਂਜੀ ਓਲੰਪਿਕਸ ਹੋ ਗਏ ਨ ਇਹ ਸਭ ਚੀਜ਼ਾਂ ਹੋ ਗਈਆਂ।
ਹਾਂ।
ਬਾਕੀ ਦੇਖੋ ਜਦ ਤ ਬੱਚੇ ਕਹਿਣਾ ਮੰਨਣਗੇ ਅੱਛੀ ਚੀਜ਼ਾਂ ਲਈ ਤਾਂ ਮਨਾਉਂਦੇ ਰਵਾ ਘਰ ਬਹਿ ਕੇ ਗੇਮ ਹੀ ਦੇਖਦੇ ਆ ਫੋਨ ਹੀ ਦੇਖ ਅਜ ਕਲ ਬਹੁਤ ਪੇਰੈਂਟਸ ਉਹ ਬਹੁਤ ਜ਼ਿਆਦਾ ਹੋ ਗਏ ਨੇ ਬਹੁਤ ਜਿਆਦਾ ਮੈਂ ਜਿਵੇਂ ਸ਼ਾਮੀ ਜਾਦੀ ਹਾਂ ਨਾ ਸਾਰੇ ਬੱਚੇ ਕੋਈ ਬੱਚੇ
ਅੱਛਾ ਬੱਚੇ ਨਾ ਥੋੜੀ ਹੈਲਦੀ ਵੀ ਬੜੀ ਹੋ ਨਾ ਬੱਚੇ ਹਾਂ ਮੋਬਾਇਲ ਦੇਖਦਾ ਟੀਵੀ ਦੇਖ ਲਿਆ ਟੀਵੀ ਉੱਠੇ ਮੋਬਾਇਲ ਦੇਖ ਲਿਆ ਤੇ ਬਸ ਖੇਡਣਾ ਤੇ ਘੱਟ ਹੀ ਹੁਣ ਤਾਂ ਉ ਜਿ ਗਰਮੀ ਹੋ ਗਈ ਹੈ ਨਹੀਂ ਤੇ ਸਾਡੇ ਬੱਚੇ ਨਾ ਸਾਈਕਲਾਂ ਚਲਾਉਂਦੇ ਸੀ।
ਹਾਂ ਉਹ ਵੀ ਨੀ ਚਲਾਉਂਦਾ ਮੇਰਾ ਬੇਟਾ ਤਾਂ ਸਾਈਕਲ ਵੀ ਨਹੀਂ ਚਲਾਉਂਦਾ ਇੰਨਾ ਗੁੱਸਾ ਆਉਂਦਾ ਮੈਨੂੰ।
ਹਾਂ ਸਾਈਕਲਾਂ ਵਗੈਰਾ ਚਲਾ ਲੋ ਉਹਦੇ ਨਾਲ ਵੀ ਵਰਜਿਸ਼ ਉਹਦੇ ਨਾਲ ਵੀ ਸਾਰੀ ਐਕਸਰਸਾਈਜ਼ ਵਗੈਰਾ ਹੋ ਜਾਂਦੀ ਹੈ। ਸਾਈਕਲ ਨਾਲ ਤੇ ਬਸ ਉਹੀ ਹੁਣ ਬੱਚਿਆਂ ਨੂੰ ਕਹੀਦਾ ਵੀ ਜਾ ਸਾਈਕਲ ਪਏ ਦੇ ਨੇ ਏਦਾਂ ਹੀ, ਮੰਗਵਾ, ਲੈ ਲੈਂਦੇ ਨੇ ਜਿਦ ਕਰਕੇ ਲੇਕਿ ਤੇ ਚਲਾਉਣੀ ਹੁੰਦੀ ਨੀ।
ਚਲਾਣੇ ਨੇ ਆਲਸੀ ਨੰਬਰ ਵਨ
ਤਾਂ ਹੀ ਬਸ ਕੁਛ ਗਰਮੀ ਵੀ ਹੋ ਗਈ ਨਾ ਹੁਣ ਆਪ ਨੂੰ ਵੀ ਡਰ ਲੱਗਦਾ ਕਿ ਬੱਚੇ ਬਾਹਰ ਕੀ ਕਰਨਗੇ ਜਾ ਕੇ।
ਹਾਂਜੀ ਇਹ ਸਾਡੇ ਪਿੱਛੇ ਤਾਂ ਕੇਸ ਵੀ ਆ ਗਏ ਨੇ ਹੁਣ ਪਤਾ ਨੀ ਗੱਲ ਸੱਚ ਹੈ ਕੇ ਝੂਠ ਹੈ, ਸਾਡੇ ਘਰ ਦੇ ਪਿੱਛੇ ਦੋ ਬੱਚੇ ਚੁੱਕੇ ਗਏ ਨੇ।
ਅੱਛਾ, ਹਾਂ ਬਸ ਆਪ ਸੁਣਿਆ ਤਾਂ ਹੋਇਆ ਵੀ ਆਏ ਆ ਚੁੱਕਣ ਵਾਲੇ
ਕੀ ਕਹਿੰਦੇ ਪਏ ਸੀ ਕੱਲ ਮੈਂ ਕਿਸੇ ਦੇ ਘਰ ਗਈ ਨਾ ਕਹਿੰਦੀ ਘਰ ਦੇ ਪਿੱ ਛੇ ਬੱਚੇ ਚੁੱਕੇ ਗਏ ਨੇ, ਮੈਂ ਕਿਹਾ ਅੱਛਾ ਜੀ।
ਹਮ ਤੇ ਹੀ ਫੇਰ ਉਹੀ ਹੈ ਤਾਂ ਫੇਰ ਬੰਦਾ ਕਹਿੰਦਾ ਫੇਰ ਇਹਦੇ ਨਾਲੋ ਤਾਂ ਬੱਚੇ ਚੱਲ ਘਰ ਹੀ ਠੀਕ ਆ ਜੋ ਕਰਦੇ ਆ ਕਰਨ ਹੋਰ ਕੀ ਹੁੰ ਤਾਂਹੀ ਤਾਂ ਇਹ ਇਹ ਤਾਂ ਪ੍ਰੋਬਲਮ ਹੋ ਗਈ ਨਾ ਹੁਣ ਪਿੱਛ ਪਹਿਲੇ ਇੰਨੇ ਪੁਰਾਣੇ ਜਮਾਨੇ ਇੰਨੇ ਵਧੀਆ ਸੀ ਬੱਚੇ ਆਪਣੇ ਆਪ ਖੇਡਦੇ ਰਹਿੰਦੇ ਸੀ ਕੋਈ ਪਤਾ ਹੀ ਨਹੀਂ ਸੀ ਬੱਚਿਆਂ ਨੂੰ ਵੀ ਅਸੀਂ ਭੈਣ ਭਰਾ ਹਾਂ ਜਾਂ ਕੁਛ ਅੱਜ ਕੱ